ਹੂੰ,
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਹਾਂਜੀ ਹਾਂਜੀ ਸਭ ਵਧੀਆ ਹੋਰ ਘਰ ਸਭ ਠੀਕ ਨੇ।
ਬਹੁਤ ਬਾਹਰ ਗਰਮੀ ਹੋਗੀ ਐ ਨਾਲ ਬਾਹਰ ਗਰਮੀ ਬਹੁਤ ਐ।
ਹਾਂਜੀ, ਹਾਂਜੀ ਬਹੁਤ ਗਰਮੀ ਮੈਂ ਵੀ ਨਾ ਕਿਸੇ ਕੰਮ ਗਈ ਸੀ ਬਾਹਰ। ਉਹ ਮਜਬੂਰੀ ਜਾਣਾ ਸੀ ਤੇ ਬਹੁਤ ਗਰਮੀ ਸੀ ਬਾਹਰ ਮੈਂ ਤੇ ਆਪ ਘਰ ਆ ਕੇ ਮੈਂ ਕਿਹਾ ਬਹੁਤ ਗਰਮੀ ਅੱਜ ਤੇ ਬਾਹਰ
ਗਰਮੀ ਦਾ ਤਾਂ ਦੇਖੋ ਇੱਕੋ ਹੀ ਇਲਾਜ ਹੈਗਾ ਐ ਕਿਉਂਕਿ ਆਪਣਾ ਪਾਣੀ ਟਾਈਮ ਸਿਰ ਪੀਓ ਨਿੰਬੂ ਪਾਣੀ ਪੀਓ। ਗਲੂਕੋਜ ਵਾਲਾ ਪਾਣੀ ਮਿਕਸ ਕਰਕੇ ਰੱਖਲੋ। ਉਹ ਉਹਦੇ ਨਾਲ ਬੋਲੀ ਵੀ ਉਹ ਹੈਗੇ।
ਹਾਂਜੀ।
ਗਰਮੀ ਦਾ ਜੇ ਸਿਸਟਮ ਹੁੰਦਾ ਉਹ ਥੋੜ੍ਹਾ ਕਿ ਜਿਨ੍ਹਾਂ ਜਾਂਦਾ। ਕੁਛ ਨੀ ਹੁੰਦੀ ਬਟ ਉਹ
ਹੂੰ,
ਗਰਮੀ ਇੰਨੀ ਐ ਕਿ ਗਰਮ ਪਾਣੀ ਪੀਤਾ ਨੀ ਜਾਂਦਾ ਤੇ ਨਹੀਂ ਬਾਅਦ ਖੁੱਲਦਾ ਪਾਣੀ ਇਨਾ ਠੰਡਾ ਪਣੀ ਨਹੀਂ ਪੈਂਦਾ। ਜੀ ਮੈਂ ਨਾ ਕਾਫੀ ਪਰੇਸ਼ਾਨੀ ਹੁੰਦੀ ਆ ਬਹੁਤਿਆ
ਹੂੰ ਹੂੰ,
ਬਹੁਤ ਗਰਮੀ ਐ ਮਤਲਬ ਕਿ ਇੰਨੀ ਜ਼ਿਆਦਾ ਗਰਮੀ ਹੋ ਗਈ ਐ ਅਸੀਂ ਬਾਹਰ ਕੇ ਰੂਮ ਚ ਏਸੀ ਰੂਮ ਚ ਦੋ ਮਿੰਟ ਬਾਹਰ ਆਓ ਤੇ ਇੰਜ ਗਰਮ ਤਪਸ਼ ਹੁੰਦੀ ਐ ਹਰ ਪਾਸੇ। ਬਹੁਤ ਗਰਮੀ ਐ ਹੈ ਤਾਂ ਸਹੀ ਐ। ਬ ਗਰਮੀ 'ਚ ਤਾਂ ਵੈਸੇ ਵੀ ਸਾਨੂੰ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ। ਫਿਰ ਨਿੰਬੂ ਪਾਣੀ ਪੀ ਲਓ। ਜਿਵੇਂ ਅੱਜ ਕੱਲ੍ਹ ਸ਼ਰਬਤ ਬਣਦਾ ਸ਼ਰਬਤ ਪੀ ਲਓ। ਜੂਸ ਵਗੈਰਾ ਘਰ ਬਣਾ ਕੇ ਪੀਓ ਜਿਹੜਾ ਠੰਡਾ ਜੂਸ ਹੁੰਦਾ ਏ। ਉਹ ਤੇ ਬਹੁਤ ਹੀ ਜ਼ਰੂਰੀ ਏ
ਬੱਚ ਨੂੰ ਨਾ ਹੈਬਿਟ ਹੋਣੀ ਚਾਹੀਦੀ ਐ ਪਾਣੀ ਵਗੈਰਾ ਦੇਣ ਦੀ ਹੁਣ ਅਸੀਂ ਤੇ ਅ ਮੈਨੂੰ ਤੇ ਇੰਨੀ ਖ਼ਾਸ ਨੀ ਹੈ ਮੈਂ ਤਾਂ ਉੱਠ ਕੇ ਪਾਣੀ ਕਦੇ ਨੀ ਪੀਂਦੀ ਮੈਨੂੰ ਇੱਕ ਵਾਰੀ ਨੀਂਦ ਪੈਜੇ ਫਿਰ ਸਿੱਧਾਂ ਸਵੇਰੇ ਹੀ ਅੱਖ ਖੁਲਦੀ ਐ। ਲੇਕਿਨ ਮੇਰੇ ਹਸਬੈਂਡ ਉਹਨਾਂ ਨੇ ਤੇ ਆਪਣੇ ਕੋਲ ਬੋਤਲ ਰੱਖ ਕੇ ਹੀ ਸੋਣਾ ਉਹ ਬਿਨਾਂ ਪਾਣੀ ਕੋਲ ਰੱਖਿਆ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਸਰਦੀਆਂ ਹੋਣ ਜਾਂ ਗਰਮੀਆਂ ਹੋਣ ਉਹ ਰਾਤੀ ਉੱਠ, ਉੱਠ ਕਿ ਇੱਕ ਦੋ ਵਾਰੀ ਪਾਣੀ ਦੀ ਸਿੱਪ ਜ਼ਰੂਰ ਲੈਂਦੇ ਨੇ ਉਹੀ ਆਦਤ ਬੇਟੀ ਨੂੰ ਬਣੀ ਹੋਈ ਐ। ਉਹ ਵੀ ਰਾਤੀ ਉੱਠੇਗਾ ਪਾਣੀ ਫਿਰ ਪੀਏਗਾ, ਫਿਰ ਸੋਏਗਾ ਫਿਰ ਤਿੰਨ ਚਾਰ ਘੰਟੇ ਬਾਅਦ ਫਿਰ ਉੱਠਦਾ ਫਿਰ ਪਾਣੀ ਬਹੁਤ ਪਾਣੀ ਪੀਂਦਾਔਰ ਇਸ ਚੀਜ਼ ਦਾ ਫਾਇਦਾ ਵੀ ਸਾਨੂੰ ਬਹੁਤ ਦੇਖਣ ਨੂੰ ਮਿਲਦਾ ਹੈ, ਜਦੋਂ ਬੱਚਾ ਆਪ ਪਾਣੀ ਪੀਂਦਾ ਨਾ ਓਨੂੰ ਕਦੀ ਪਰੋਬਲਮ ਨਈਂ ਆਉਂਦੀ ਕਿਉਂਕਿ ਜਿੰ ਅਸੀਂ ਪਾਣੀ ਪੀਂਦੇ ਆ ਅਸੀਂ ਜੋ ਵੀ ਸਾਡੀ ਪੇਟ ਦੇ ਅੰਦਰ ਜੋ ਵੀ ਪਰੋਬਲਮ ਕੀਟਾਣੂ ਹੁੰਦੇ ਨੇ ਵੋ ਉਹ ਜ਼ਿਆਦਾ ਕਿਨੀ ਹੋ ਪਾਂਦੀ ਠੀਕ ਐ। ਤੁਸੀਂ ਸੁਣਿਆ ਹੋਣਾ ਕਿਡਨੀ ਤੋਂ ਰਿਲੇਟਿਡ ਵੀ ਕਈ ਸਾਰੀ ਬਿਮਾਰੀਆਂ ਹੁੰਦੀ ਹੈ। ਪਥਰੀ ਵੀ ਹੁੰਦੀ ਹੈ, ਬਹੁਤ ਕੁੱਛ ਹੁੰਦਾ ਡਾਕਟਰ ਇਕ ਹੀ ਸਲਾਹ ਸਭ ਨੂੰ ਪਹਿਲਾਂ ਦਿੰਦੇ ਨੇ ਕਹਿ ਦਿੰਦੇ ਨੇ ਜ਼ਿਆਦਾ ਤੋਂ ਜ਼ਿਆਦਾ ਪਹਿਲਾ ਤੁਸੀਂ ਪਾਣੀ ਪੀਓ। ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਓਨਾ ਜ਼ਿਆਦਾ ਤੁਹਾਡੇ ਅੰਦਰ ਪੇਟ ਸਾਫ਼ ਹੁੰਦਾ।
ਹਾਂਜੀ, ਹਾਂਜੀ ਕਿਉਂਕਿ ਉਹ ਜਿਹੜਾ ਯੂਰੀਨ ਦੇ ਥਰੂ ਅਸੀਂ ਯੂਰੀਨ ਪਾਸ ਆਊਟ ਕਰਾਂਗੇ ਤੇ ਉਹ ਆਟੋਮੈਟਿਕਲੀ ਜੋ ਵੀ ਸਾਡੇ ਅੰਦਰ ਜੋ ਵੀ ਹੋਏਗਾ ਉਹ ਬਾਹਰ ਆਏਗਾ ਸਾਡੇ ਅੰਦਰ ਦਾ ਜੋ ਵੀ ਗੰਦ ਵਗੈਰਾ ਹੋਏ, ਅਸੀਂ ਤੇ ਮੈਂ ਤੇ ਆਪ ਅਸੀਂ ਵੀ ਰਾਤੀ ਪਾਣੀ ਬੋਤਲਾਂ ਰੱਖ ਕੇ ਕੋਲ ਸੋਣਾ। ਬਿਨਾਂ ਪਾਣੀ ਤੋਂ ਸਾਨੂੰ ਨੀਂਦ ਨੀ ਆਂਦੀ ਅਸੀਂ ਤੇ ਜਦ ਤੱਕ ਪਾਣੀ ਨੀ ਰੱਖਾਂਗੇ। ਕਿਉਂਕਿ ਦੇਖੋ ਵਾਰ ਵਾਰ ਉੱਠ ਕੇ ਬਾਹਰ ਜਾਣਾ ਫਿਰ ਆਲਸ ਵੀ ਆਂਦੇ ਏ ਹਾਏ ਬਾਹਰ ਪਾਣੀ ਪੀਣ ਜਾਵਾਂਗੇ।
ਹਾਂਜੀ।
ਸਾਡੇ ਆਪ ਮਤਲਬ ਕਿ ਮੇਰੇ ਹਸਬੈਂਡ ਨੇ ਉਹੇ ਉਹਨਾਂ ਨੇ ਤੇ ਦਸ ਦਸ ਮਿੰਟ ਬਾਅਦ ਪਾਣੀ ਪੀਣਾ ਏ ਤੁਸੀਂ ਸਭ ਲੋ ਦਸ ਮਿੰਟ ਉਹਨਾਂ ਨੇ ਅੰਦਰ ਬ ਪਾਣੀ ਬੱਚਿਆਂ ਨੂੰ ਵੀ ਮੇਰੀ ਇਹੀ ਆਦਤ ਐ ਉਹਨਾਂ ਨੇ ਬੋਟਲ ਰੱਖ ਲੈਣੀ ਹੁਣ ਜਿਵੇਂ ਛੁੱਟੀਆਂ ਨੇ ਨਹੀਂ। ਦਿੱਤਾ ਜਾਂਦਾ ਪਾਣੀ ਉਹਨਾਂ ਨੇ ਹਜੇ ਵੀ ਆਪਣੇ ਕੋਲ ਬੋਟਲ ਕੋਈ ਕੰਮ ਕਰਨ ਬਹਿਣਾ। ਬੋਟਲਸ ਭਰ ਕੇ ਕੋਲ ਰੱਖ ਲੈਂਦੀ ਆ ਥੋੜ੍ਹੀ ਥੋੜ੍ਹੀ ਦੇਰ ਬਾਅਦ। ਬ ਬੱਚੇ ਨੂੰ ਥੋੜ੍ਹਾ ਇਹ ਵੀ ਹੁੰਦਾ ਕਿ ਆਲਸ ਆਏਗਾ ਹਜੇ ਬਾਹਰ ਜਾ ਕੇ ਗਿਲਾਸ ਚੁੱਕੀਏ। ਪਾਣੀ ਪੀਏ ਅ ਮੈਂ ਬੋਟਲਸ ਭਰ ਕੇ ਸਵੇਰੇ ਹੀ ਉਹਨਾਂ ਨੂੰ ਦੇ ਦਿੰਦੀ ਹਾਂ। ਇਹ ਵੇ ਕਿ ਜਦੋਂ ਖਾ ਲਿਓ ਜਾਓ ਭਰ ਲਿਆਓ ਤੇ। ਪਾਣੀ ਉਹ ਵੀ ਨੋਰਮਲ ਪਾਣੀ ਸੀ ਘੜਾ ਰੱਖਿਆ ਦਾ ਮਿੱਟੀ ਦਾ ਅਸੀਂ। ਉਹ ਪਾਣੀ ਪੀਣੇ ਆ ਠੰਡਾ ਪਾਣੀ ਵੀ ਨਹੀਂ, ਨੋਰਮਲ ਉਹੀ ਪਾਣੀ। ਪਿਵੀ ਦਾ ਫਰਿਜ ਵਾਲਾ ਵੀ ਜਿੰਨਾ ਪਾਣੀ ਪੀਂਦੇ ਹਾਂ ਠੰਡਾ ਪਾਣੀ ਪੀਂਦੇ ਆਂ ਓਨੀ ਜ਼ਿਆਦਾ ਹੋਰ ਪਿਆਸ ਲੱਗਦੀ ਐ। ਤੇ ਹਾਂਜੀ ਤੁਸੀਂ ਦੇਖੋ ਘੜੇ ਦਾ ਪਾਣੀ ਪੀਓ ਉਹਦਾ ਹੋਰ ਜ਼ਿਆਦਾ ਫਾਇਦਾ ਏ।
ਕਦੇ ਤਾਂ ਵੀ ਇੱਕ ਤਾਂਬੇ ਦੇ ਮੂੰਹ ਆਉਂਦੇ ਨੇ ਭਾਂਡੇ ਉਹਦੇ ਵਿੱਚ ਫਿਰ ਅਸੀਂ ਪਾਣੀ ਰਾਤੀ
ਹਾਂਜੀ, ਹਾਂਜੀ ਨਹੀਂ, ਨਹੀਂ ਉਹ ਤੇ ਠੀਕ ਏ। ਉਹ ਤੇ ਸਰਦੀ ਚ ਜਿਵੇਂ ਪੀਤਾ ਜਾਂਦਾ ਏ, ਤਾਂਬੇ ਸਾਡੇ ਅਸੀਂ ਤਾਂਬੇ ਦੀ ਬੋਤਲਾਂ ਹੀ ਰੱਖੀ ਦੀਆਂ। ਪਾਣੀ ਪੀਣ ਵਾਸਤੇ ਤੇ ਘੜਾ ਮੈਂ ਜਿਵੇਂ ਗਰਮੀ ਹੈ ਨਾ ਹੁਣ ਗਰਮੀ ਹੈ। ਗਰਮੀ ਚ ਦੇਖੋ ਜ਼ਿਆਦਾ ਠੰਡਾ ਪਾਣੀ ਨੀ ਪੀਤਾ ਜਾਂਦਾ। ਕਈ ਵਾਰੀ ਹੁੰਦਾ ਗਰਮ ਸਰਦ ਹੋ ਜਾਂਦਾ ਏ। ਅਸੀਂ ਗਰਮੀ ਚ ਆ ਕੇ ਠੰਡਾ ਠੰਡਾ ਪਾਣੀ ਪੀ ਲੈਂਦੇ ਹਾਂ ਸਾਡੇ ਗਲੇ ਖ਼ਰਾਬ ਹੋ ਜਾਂਦੇ ਹੈ। ਪਕੜੇ ਜਾਂਦੇ ਤੇ ਜਿਹੜਾ ਅਸੀਂ ਘੜੇ ਦਾ ਪਾਣੀ ਪੀਦੇ ਹਾਂ ਨਾ ਉਹਦੇ ਨਾਲ ਕਿ ਪਤਾ ਕਿ ਨੋਰਮਲ ਠੰਡਾ ਪਾਣੀ ਹੁੰਦਾ ਹੈ ਨਾ ਗਰਮ ਹੁੰਦਾ ਹੈ ਨਾ ਬੜਾ ਜਦੋਂ ਠੰਡਾ ਹੁੰਦਾ ਏ ਮਤਲਬ ਕਿ ਉਹ ਪੀਣ ਲਾਇਕ ਹੁੰਦਾ ਏ ਉਹ ਤੁਹਾਨੂੰ ਪਤਾ ਮਿੱਟੀ ਦੇ ਘੜੇ ਦਾ ਪਾਣੀ ਪਹਿਲੇ ਕਿੰਨੇ ਚੱਲਦੇ ਸੀ ਤੇ ਅੱਜ ਫਾਇਦਾ ਹੀ ਬਹੁਤ ਉਹਦਾ ਨਾ ਬਹੁਤ ਜ਼ਿਆਦਾ ਫਾਇਦਾ ਏ
ਅਸੀਂ ਲੋਕੀ ਨਾ ਪ੍ਰੈਫਰ ਨਹੀਂ ਕਰਦੇ ਕੁਛ ਨੇ ਜਿਹੜੇ ਸਾਡੇ ਘਰਾਂ ਦੇ ਛੋਟੇ ਛੋਟੇ ਬੱਚੇ ਨੇ ਉਹ ਪਾਉਂਦੇ ਆ ਮਿੱਟੀ ਦੇ ਤੋੜ ਬੜੀ ਛੀਤੀ ਦਿੰਦੇ ਨੇ ਇਹਨਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੇ ਲੇਕਿਨ ਫਾਇਦਾ ਇੰਨਾ ਜ਼ਿਆਦਾ ਹੁੰਦਾ ਇਹਨਾਂ ਨੂੰ ਫਾਇਦਾ ਬਹੁਤ ਹੁੰਦਾ ਹੈ। ਘੜੇ ਵਾਲਾ ਪਾਣੀ ਪੀਓ ਆ ਵਾਟਰ ਕੂਲਰ ਵਿੱਚ ਤੁਸੀਂ ਆਪਣਾ ਬਰਫ ਥੋੜੀ ਜਿਹੀ ਪਾਲੋ ਫਿਰ ਉਹ ਸਾਰਾ ਦਿਨ ਠੰਡਾ ਹੁੰਦਾ ਤੇ ਬਹੁਤ ਜ਼ਰੂਰੀ ਹੈ। ਸਾਡੇ ਮੇਰੇ ਇੱਕ ਅ ਜੀਜਾ ਜੀ ਨੇ ਆਉਂਦੇ ਆ ਕਈ ਵਾਰੀ ਜੰਮੂ ਤੋਂ ਉਹ ਉਹਨਾਂ ਨੂੰ ਤੇ ਵੀਹ ਮਿੰਟ ਬਾਅਦ ਤੀਹ ਮਿੰਟ ਬਾਅਦ ਉਹ ਪਾਣੀ ਪੀਂਦੇ ਰਹਿੰਦੇ ਦਿਆਂਗੇ ਮੈਂ ਕਈ ਵਾਰ ਪੁੱਛਦੀ ਨਾ ਤੇ ਪਾਣੀ ਕਹਿੰਦੇ ਮੈਨੂੰ ਹੈਬਿਟ ਹੈ ਸ਼ੁਰੂ ਤੋਂ ਹੀ ਤੇ ਫਿਰ ਉਹੀ ਚੀਜ਼ ਨੇ ਉਹਨਾਂ ਨੂੰ ਮੈਨਟੇਨ ਕਰਕੇ ਰੱਖਿਆ ਹੋਇਆ ਕਿਉਂਕਿ ਉਹ ਨੇ ਦੇ ਕਦੇ ਵੀ ਚਾਹ ਨੀ ਪੀਂਦੇ ਹੋਣ ਸਵੇਰੇ ਉੱਠ ਕੇ ਪਹਿਲਾਂ ਪਾਣੀ ਪੀਣਗੇ ਅਗਰ ਮੰਨ ਲਓ ਸਰਦੀਆਂ ਚ ਆਏ ਨੇ ਤਾਂ ਥੋੜਾ ਮਤਲਬ ਉਹ ਥੋੜਾ ਜਿਹਾ ਕੋਸਾ ਪਾਣੀ ਪੀਂਦੇ ਨੇ ਪੀਂਦੇ ਨੇ ਸਰਦੀ ਹੋਈ ਹੈ ਗਰਮੀ ਹੋਈ ਪਾਣੀ ਦੀ ਕੁਆਂਟਿਟੀ ਉਵੇਂ ਹਨ ਹਾਂਜੀ
ਪਾਣੀ ਅਸੀਂ ਐ ਅਸੀਂ ਆ ਧਿਆਨ ਰੱਖਣਾ ਜਿਵੇਂ ਅਸੀਂ ਆਪਣਾ ਹੁਣ ਗਰਮੀ ਬਹੁਤ ਏ ਹੁਣ ਕਈ ਵਾਰ ਤਾਂ ਚਲੋ ਆ ਸਭ ਕਿਚਨ ਚ ਜਾਣਾ ਹੈ। ਅਸੀਂ ਆਉਂਦੇ ਜਾਂਦੇ ਜਿੰਨੀ ਵਾਰੀ ਸਾਡੇ ਚੱਕਰ ਸਮਝੋ ਕਿਚਨ ਚ ਉਨੇ ਗਲਾਸ ਸਾਡੇ ਪਾਣੀ ਹੈਗਾ ਅਸੀਂ ਜਾਣਾ ਪਨ ਪੀ ਕੇ ਹੀ ਬਾਹਰ ਆਉਣਾ ਜਾਂਣਾ ਪਾਣੀ ਪੀ ਕੀ ਪਾਣੀ ਅਸੀਂ ਜਿੰਨਾ ਜ਼ਿਆਦਾ ਪੀਆਗੇ ਉਨਾ ਸਾਡਾ ਸਰੀਰ ਸਹੀ ਰਹਿੰਦਾ ਏ
ਸਹੀ ਰਹਿੰਦਾ
ਉਹ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿੰਨੇ ਫਾਇਦੇ ਨੇ ਸਾਡੇ ਪਾਣੀ ਪੀਣ ਦੇ ਪਾਣੀ
ਮੈਨੂੰ ਇੱਕ ਡੋਕਟਰ ਦੀ ਸਲਾਹ ਡਾਕਟਰ ਕਹਿੰਦੇ ਹੈ ਕਿ ਸਰਦੀਆਂ ਵਿੱਚ ਮੋਸਟਲੀ ਨਾ ਲੋਕੀ ਰਾਤੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਨੇ ਕਈਆਂ ਨੂੰ ਉਹ ਮਤਲਬ ਸਟੋਕ ਪ੍ਰੋਬਲਮ ਆਉਂਦੀ ਸਟੋਕ ਪ੍ਰੋਬਲਮ ਆ ਜਾਏ। ਉਹ ਕਹਿੰਦੇ ਹੈ ਕਿ ਸਰਦੀਆਂ ਵਿੱਚ ਨਾ ਭੁੱਖ ਜ਼ਿਆਦਾ ਲੱਗਦੀ ਹੈ। ਉਹ ਭੁੱਖ ਕਿਉਂ ਜਾ ਕਰਦੀ ਹੈ ਕਿਉਂਕਿ ਬੰਦੇ ਪਾਣੀ ਨੀ ਪੀਂਦੇ। ਪਾਣੀ ਬਿਲਕੁਲ ਨੀ ਅੰਦਰ ਜਾਂਦਾ ਤੇ ਉਹ ਰੋਟੀ ਫਿਰ ਜ਼ਿਆਦਾ ਖਾਂਦੇ ਨੇ ਠੀਕ ਖਾਂ ਜ਼ਿਆਦਾ ਜ਼ਿਆਦਾ ਪਾਣੀ ਘੱਟ ਪੀਂਦੇ ਹੈ ਉਹ ਜ਼ਿਆਦਾ ਖਾਣ ਡਡੀਸ਼ਨ ਸਿਸਟਮ ਤੇ ਕਿਹਦੇ ਨਾਲ ਅੱਛਾ ਹੁੰਦਾ ਤੇ ਉਹ ਤੁਹਾਡੇ ਪੇਟ ਚ ਪਾਣੀ ਜਾਈ ਜੂ। ਠੀਕ ਹੈ ਉਹ ਜਦੋਂ ਤੁਸੀਂ ਆਪਣੇ ਪੇਟ ਚ ਪਾਣੀ ਡਾਲ ਨਹੀਂ ਰਹੇ ਸਿਰਫ ਮਤਲਬ ਅਹ ਸੋਲਡ ਖਾਣਾ ਆਪਾਂ ਖਾਈ ਜਾ ਰਹੇ ਹਾਂ। ਖਾਈ ਜਾ ਰਹੀ ਹੈ ਤੇ ਫਿਰ ਤੁਹਾਨੂੰ ਪਤਾ ਰਾਤੀ ਸੁਸਤੇ ਹੋਏ ਪ੍ਰੋਬਲਮ ਤੁਹਾਨੂੰ ਫੇਸ ਕਰਨੀ ਹੀ ਪੈਂਦੀ ਹੈ। ਫਿਰ ਇਹ ਰੀਲ ਰੀਸ ਕਰਨ ਇਹੀ ਹੈ। ਡਾਕਟਰ ਵੀ ਕਹਿੰਦੇ ਨੇ ਹਾਂਜੀ ਹਾਂ। ਡਾਕਟਰ ਕਹਿੰਦੇ ਹੈ ਡਾਕਟਰ ਕਹਿੰਦੇ ਚਾਹੇ ਤੇ ਗਰਮੀ ਹੈ। ਉਹ ਤੇ ਇਹੀ ਸੋਚਦੀ ਐ ਪਾਣੀ। ਕਵਾਂਟਟੀ ਇਕੁਲ ਹੀ ਬੋਡੀ ਨੂੰ ਨੀਡ ਹੁੰਦੀ ਐ ਠੀਕ ਐ। ਥੋੜੀ ਜੀ ਗਰਮਮੀ ਚ ਜ਼ਿਆਦਾ ਹੁੰਦੀ ਆ ਕਿਉਂਕਿ। ਪ੍ਰਸੀਨੇ ਦਾ ਥੋੜਾ ਜਾ ਚ ਪਾਣੀ ਆ ਬਾਹਰ ਨਿਕਲਦਾ ਤੇ ਬਹੁ ਥੋੜੀ ਜ਼ਿਆਦਾ ਹੁੰਦੀ ਐ ਲੇਕਿਨ ਸਰਦੀਆਂ। ਸਾਨੂੰ ਸਵੇਰੇ ਚਾਹ ਨਾਲ ਆਪਣੀ ਪਾਣੀ ਦਾ ਜੋ ਸਿਸਟਮ ਹੁੰਦਾ ਉਹ ਇੱਕ
ਹੂੰ ਹੀ, ਅਸੀਂ ਵੀ ਮਨਾਏ ਦਾ ਕਿ ਸੁੱਤੇ ਉੱਠੇ ਅਸੀਂ ਪਹਿਲੇ ਪਾਣੀ ਬੋਟਲ ਜਿਵੇਂ ਰੱਖ ਕੇ ਅਸੀਂ ਉਹ ਪਾਣੀ ਪੀਣਾ ਹੀ ਪੀਣਾ।
ਖਾਲੀ ਪੇਟ ਪਾਣੀ ਮਤਲਬ ਜਿੰਨਾ ਹੋ ਸਕੇ ਅਗਲਾ ਜ਼ਿਆਦਾ ਠੰਡੇ ਮਤਲਬ ਕਿ ਬੜਾ ਠੰਡਾ ਪਾਣੀ ਨਹੀਂ ਪੀਤਾ ਜਾਂਦਾ ਤੇ ਇਸ ਨੂੰ ਹਲਕਾ ਜਾ ਗਰਮ ਕਰਾ ਲਈਦਾ ਕੋਸਾ ਮਤਲਬ ਕੀ ਅਸੀਂ, ਪਾਣੀ ਗਰਮ ਕਰਕੇ ਰੱਖ ਹੀ ਲੈਂਦੇ ਹਾਂ ਜਿਵੇਂ ਕੂਲਰ ਚ ਪਾ ਕੇ ਜਿਵੇਂ ਦੂਸਰੇ ਆਂਦੇ ਨੇ ਉਹ ਚ ਪਾ ਕੇ ਅਸੀਂ ਰੱਖ ਲੈਂਦੇ ਹਾਂ ਕਿ ਦੇਖੋ ਠੰਡਾ ਪਾਣੀ ਪੀ ਤਾ ਵੀ ਜਾਂਦਾ ਹੈ ਥੋੜਾ ਕੋਸਾ ਕੀਤਾ ਨੋਰਮਲ ਟੈਂਪਰੇਚਰ ਕਰ ਲਿਆ ਉਹਦਾ ਤੇ ਉਹ ਪੀਤਾ ਜਾਂਦਾ ਏ।
ਇਹ ਤੇ ਹੈ। ਪਾਣੀ ਜ਼ਰੂਰ ਦੇਣਾ ਚਾਹੀਦਾ ਬੱਚਿਆਂ ਨੂੰ ਵੀ ਜ਼ਰੂਰ ਦੇਣਾ ਚਾਹੀਦਾ। ਹਰ ਚੀਜ਼ ਦੀ ਹਰ ਚੀਜ਼ ਆਪਣੀ ਜਗ੍ਹਾ ਲੇਕਿਨ
ਹਾਂਜੀ ਹਾਂ ਹੁਣ ਜਿਵੇਂ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਜਿਵੇਂ ਕਿ ਸਕੂਲ ਪਾਣੀ ਕਈ ਵਾਰ ਅਵੇਲੇਬਲ ਨਹੀਂ ਹੁੰਦਾ। ਇੰਨਾ ਵੱਡਾ ਸਕੂਲ ਫਿਰ ਬੱਚੇ ਕਈ ਵਾਰੀ ਖਤਮ ਹੋ ਹੀ ਜਾਂਦਾ ਸਕੂਲ ਪਾਣੀ ਤੇ ਮੈਂ ਬੱਚਿਆਂ ਨੂੰ ਸਗੋਂ ਦੋ ਦੋ ਬੋਟਲ ਦੇ ਕੇ ਭੇਜਣੀ ਆ ਉਹ ਦੋ ਦੋ ਬੋਟਲ ਕੈਰੀ ਕਰਕੇ ਜਾਂਦੇ ਨੇ। ਕਿ ਹਾਂ ਕਿ ਉਹਨਾਂ ਦਾ ਅੱਧਾ ਦਿਨ ਅੱਛੇ ਸੇ ਪਾਣੀ ਨਾ ਆ ਨਿਕਲ ਜਾਏ ਉਹਨਾਂ ਨੂੰ ਇਹ ਨਾ ਸੁਣ ਵੀ ਪਾਣੀ ਖ਼ਤਮ ਹੋ ਗਿਆ ਸੀ ਅਸੀਂ,
ਕਈ ਵਾਰੀ ਇੱਕ ਚ ਨਿੰਬੂ ਪਾਣੀ ਬਣਾ ਕੇ ਦੇਤਾ। ਗਲੂਕੋਜ ਵਾਲਾ ਦੇ ਤਾ ਤੇ ਕਿਸੇ ਸਿੰਪਲ ਪਾਣੀ ਪਾ ਕੇ ਦੇ ਤਾ। ਕਿ ਐਨਰਜੀ ਉਹਨਾਂ ਦਾ ਗਰਮੀ ਚ ਐਨਰਜੀ ਲੈਵਲ ਠੀਕ ਰਹੇ ਉਹਨਾਂ ਦਾ।
ਠੀਕ ਵ
ਹੂੰ ਹੂੰ ਹੂੰ,
ਵਧੀਆ ਬਹੁਤ ਅੱਛਾ ਆਪ ਤੇ ਧਿਆਨ ਰੱਖਣੇ ਆ ਇਸ ਚੀਜ਼ ਦਾ ਬਹੁਤ ਜ਼ਿਆਦਾ ਆਪਣਾ ਵੀ ਧਿਆਨ ਰੱਖ ਰੱਖਣਾ ਬਹੁਤ ਜ਼ਰੂਰੀ ਹੂੰ ਪਲੱਸ ਛੋਟੇ ਬੱਚਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਬੱਚਾ ਸਕੂਲੋਂ ਆਏ ਤੁਸੀ ਪਹਿਲਾਂ ਉਹਨੂੰ ਹਾਈਦਰੇਟ ਕਰਨ ਵਾਸਤੇ ਅਛੀ ਚੀਜ਼ ਦੋ ਹੁਣ ਜਿਸ ਤਰ੍ਹਾਂ ਕੋਈ ਬੰਦਾ ਬਿਮਾਰ ਹੋ ਜਾਂਦਾ। ਡਾਕਟਰ ਪਹਿਲੇ ਇਕੋ ਹੀ ਸਲਾਹ ਦਿੰਦਾ ਤੇ ਕਹਿੰਦੇ ਪਾਣੀ ਪੀਣਾ ਨਾ ਛੱਡਣਾ ਕਿਉਕਿ ਜਿੱਥੇ ਤੁਸੀਂ ਪਾਣੀ ਪੀਣਾ ਘੱਟ ਕੀਤਾ ਉੱਥੇ ਤੁਹਾਡੀ ਬੋਡੀ ਜੋ ਐ ਨਾ ਉਹ ਬਹੁਤ ਜ਼ਿਆਦਾ ਵੀਕ ਹੋ ਜਾਏਗੀ ਕਿ ਦਵਾਈਆਂ ਵੀ ਅਸਰ ਨੀ ਕਰਦੀਆਂ ਬੋਡੀ ਦੇ ਪਾਣੀ ਖਤਮ ਨਾ ਹੋ। ਸੁਣਿਆ ਹੋਣਾ ਤੁਸੀ ਕਈ ਵਾਰ ਬੰਦਿਆਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ ਹਨਾ ਤੇ ਉਹ ਫਿਰ ਇੱਕ ਦੋ ਇੱਕ ਜੀ ਬੰਦਾ ਨਾ ਬਿਲਕੁਲ ਡਾਊਨ ਹੋ ਜਾਂਦਾ। ਖੜਾ ਵੀ ਹੋਣ ਉਹਦੇ 'ਚ ਹਿੰਮਤ ਨਹੀ ਹੁੰਦੀ, ਤੇ ਡਾਕਟਰ ਦੀ ਪਹਿਲੀ ਅਡਵਾਈਸ ਇਹੀ ਹੁੰਦੀ ਹੈ। ਕਿ ਤੁਸੀ ਪਾਣੀ ਜ਼ਰੂਰ ਦੇਣਾ ਓ ਆਰ ਐ ਵਾਲਾ ਪਾਣੀ ਪੀਓ ਗਲੂਕੋਸ ਵਾਲਾ ਪਾਣੀ ਪੀਓ ਮਸ ਪਾਣੀ ਬਹੁਤ ਚਲੋ ਚੰਗਾ ਆਪਣਾ ਧਿਆਨ ਰੱਖੋ ਆਪਣਾ ਵੀ ਆਪਣੇ ਬੱਚਿਆਂ ਦਾ ਵੀ ਹਾਂਜੀ। ਕਰ ਕੋਈ ਬਿਲਕੁਲ ਕਰਾਂਗੇ ਜੋ